ਹੈਲੋ,
ਹੈਲੋ, ਹਾਂਜੀ ਸਾਸਰੀ ਕਾਲ ਜੀ।
ਠੀਕ ਹੋ?
ਹਾਂਜੀ ਵਧੀਆ, ਆਪ ਸੁਣਾਓ?
ਹਾਂਜੀ-ਹਾਂਜੀ ਮੈਂ ਵੀ ਵਧੀਆ, ਹੋਰ ਕੀ ਕਰਦੇ ਸੀਗੇ?
ਬਸ ਜੀ ਬੈਠੇ ਸੀ, ਕੋਈ ਨਹੀਂ ਇਸ ਤਰ੍ਹਾਂ ਹੀ ਗੱਲਾਂ-ਬਾਤਾਂ ਚੱਲ ਰੀ ਸੀਗੀ।
ਓਕੇ ਜੀ ਓਕੇ। ਤੇ ਅੱਜ ਦਾ ਸਾਡਾ ਟੋਪਿਕ ਹੈ, ਕਿ ਮਤਲਬ ਅਗਰ ਆਪਾਂ ਟੀ ਵੀ ਵੇਖੀਏ ਤੇ ਐਡੀਡ।
ਹਾਂਜੀ।
ਤੇ ਹੁਣ ਮਤਲਬ ਸੱਭਿਆਚਾਰਕ ਪਹਿਚਾਣ ਏ ਸਾਡੀ
ਹਾਂਜੀ।
ਹਾਂ ਜੀ। ਕਦਰਾ-ਕੀਮਤਾਂ ਵੇਖ ਲਓ ਹਨਾ, ਇਹ ਸਾਨ-ਸਾਨੂੰ ਸਿੱਧਾ ਜੋੜਦਾ ਪੰਜਾਬੀ ਨਾਲ। ਪੰਜਾਬੀ ਵਿਰਸੇ ਨਾਲ, ਤੇ ਮਤਲਬ ਇਹਦੇ ਤੇ ਕਿੰਨੀਆਂ ਬੁੱਕਸ ਵਗੈਰਾ ਕਿੰਨੀਆਂ ਕੁ ਬਣੀਆਂ ਨੇ ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ,